ਸਤਿ ਸ਼੍ਰੀ ਅਕਾ ਹਾਂਜੀ ਵਧੀਆ ਵਧੀਆ ਮੈਂ ਠੀਕ ਹਾਂ ਬਸ ਰੋਟੀ ਖਾਣ ਦੀ ਤਿਆਰੀ ਕਰ ਰਹੇ ਸੀਗੇ
ਅੱਛਾ ਮੈਂ ਤੇ ਮੰਮੀ ਤਾਂ ਇੰਨਾ ਹਾਸੇ ਮਿਲ ਕੇ ਹੁਣ ਅਸੀਂ ਨਾ ਕਿਸ਼ਤ ਭਰਨੀ ਸੀ ਮਤਲਬ ਮੇਰੀ ਲੈਪ ਲੈਪਟੋਪ ਦੀ ਤੇ ਅਸੀਂ ਨਾ ਦੁਜੀ ਨੂੰ ਫੋਨ ਇਹ ਕਰ ਰਹੇ ਸੀ ਵੀ ਪੈਸੇ ਘੱਟ ਦੇਣੇ ਤੁਸੀਂ ਪਾ ਦੋਗੇ ਉਹ ਕਹਿੰਦੇ ਵੀ ਅਸੀਂ ਪਾ ਦਾਂਗੇ ਵੀ ਤੁਸੀਂ ਸਾਨੂੰ ਨੰਬਰ ਭੇਜ ਦੋ ਤੇ ਜਦੋਂ ਮੈਂ ਦੇਖਿਆ ਮੰਮੀ ਕਹਿੰਦੀ ਵਾਰ ਤੁ ਆਪਦੇ ਅਕਾਊਂਟ ਚ ਪੈਸੇ ਦੇਖ ਲਿਆ ਵੀ ਫਿਲਹਾਲ ਕਿੰਨੇ ਨੇ ਮੈਂ ਜਦੋਂ ਚੈੱਕ ਕੀਤਾ ਤਾਂ ਮੈਨੂੰ ਨਾ ਮੁੱਖ ਮੰਤਰੀ ਵਾਲਾ ਤਿੰਨ ਹਜ਼ਾਰ ਰੁਪਇਆ ਆ ਗਿਆ ਹਾਂਜੀ ਹੁਣੇ ਆਇਆ ਜਸਟ ਹੋਰ ਸਿੱਧਾ ਅਕਾਊਂਟ ਚ ਆਇਆ ਤੇ ਮੈਨੂੰ ਮੈਸੇਜ ਨਹੀਂ ਆਇਆ ਵੀ ਤਿੰਨ ਹਜ਼ਾਰ ਆ ਗਿਆ ਅਕਾਊਂਟ 'ਚ
ਹਾਂ ਇਹ ਤਾਂ ਬੜਾ ਵਧੀਆ ਹੋ ਗਿਆ ਯਾਰ
ਬਹੁਤ ਵਧੀਆ ਹੋ ਗਿਆ ਯਾਰ ਮਤਲਬ ਤੂੰ ਐ ਤੁਸੀਂ ਹਮ ਬਹੁਤ ਵਧੀਆ ਹੋ ਗਿਆ ਮੈਂ ਤੂੰ ਤਾਂ ਹੀ ਕਿਹਾ ਤੁਸੀ ਫੋਮ ਕਿਉਂ ਨਹੀਂ ਭਰੇ ਹੈਗੇ ਤੁਹਾਨੇ ਬਹੁਤ ਵੱਡੀ ਗਲਤੀ ਕਰੀ ਹੈ।
ਹਾਂ ਨਹੀਂ ਭਰੇ ਮੈਨੂੰ ਲੱਗਦਾ ਮੰਮੀ ਉਹਨਾਂ ਦੇ ਭਰੇ ਆ ਪਰ ਮੇਰਾ ਅਜੇ ਐਵੇਂ ਕਿਉਂਕਿ ਮੇਰੀ ਵੋਟਰ ਆਈ ਡੀ ਨੀ ਬਣੀ ਨਾ
ਫੇਰ ਤੁਹਾਡੇ ਕਿੰਨੇ ਬੱਚੇ ਨੇ ਜਿਹੜੇ ਅਠਾਰਾਂ ਸਾਲ ਤੋਂ ਉੱਤੇ ਨੇ ਉਰੇ ਗਰਲਸ
ਭੈਣਾਂ ਤੇ ਮੰਮੀ ਆ ਬਸ ਤਿੰਨ ਜਣੇ ਆ ਇੱਕ ਮੇਰੀ ਭੈਣ ਆ ਛੋਟੀ ਉਹ ਤਾਂ ਹਜੇ ਮੇਖਲ
ਦਾਦੀ ਨੀ ਹੈਗੇ ਤੁਹਾਡੇ ਦਾਦੀ
ਦਾਦੀ ਹੈ ਪਰ ਦਾਦੀ ਹ ਦੂਜੇ ਚਾਚੀ ਨਾਲ ਰਹਿੰਦੇ ਆ।
ਅੱਛਾ-ਅੱਛ ਫਿਰ ਕੋਈ ਨ ਫਿਰ ਤੁਸੀ ਤਿੰਨੇ ਜਾਣੇ ਹੋਗੇ ਨਾ ਫਿਰ ਤੁਸੀ ਤਿੰਨੇ ਜਾਣੇ ਆਪਣੀ ਵੋਟਰ ਆਈ ਡੀ ਵਗੈਰਾ ਮੰਮਾ ਦਾ ਹੀ ਤੁਹਾਡਿਆਂ ਦਾ ਹੋ ਗਿਆ
ਮੰਮੀ ਦੀ ਤਾਂ ਬਣੀ ਹੋਈ ਹੈ ਵੋਟਰ ਆਈਡੀ ਦੀ ਮੈਨੂੰ ਲੱਗਦਾ ਮੰਮੀ ਨੇ ਬਣਾ ਮੰਮੀ ਆਪਦਾ ਬਣਵਾ ਚੁੱਕੇ ਨੇ-
ਤੇ ਕੁਛ ਅੜਚਨ ਜੇ ਆਈ ਸੀ ਮੰਮੀ ਵਾਪਸ ਆ ਗਏ ਸੀਗੇ ਤਾਂ ਫੇਰ ਮੈਨੂੰ ਪਤਾ ਨੀ ਮੈ ਪੁੱਛ- ਪੁੱਛਿਆ ਨਹੀਂ ਸੀਗਾ ਕੀ ਹੋਇਆ।
ਨਾ ਮੁਨਸਪੈਲਿਟੀ ਵਾਲਾ- ਉਥੇ ਨਾ ਇਸ਼ੂ ਆਉਣਗੇ ਕਿਉਕਿ ਉਥੇ ਨਾ ਜਿਆਦਾ ਲੋਕ ਰਹਿਦੇ ਨੇ ਸਾਡੇ ਤੋ ਦੇ ਪਿੰਡਾਂ ਦੇ ਵਿਚ- ਸਰਪੰਚ ਆ ਤਾਂ ਬਹੁਤ ਬਾਰੀਕੀ ਨਾਲ ਹਰੇਕ ਦਾ ਇਸ਼ੂ ਸੋਲਵ ਕਰਦੇ ਨੇ- ਤੁਹਾਡੇ ਮੇਬੀ ਉਥੇ ਪਾਪੂਲੇਸ਼ਨ ਜ਼ਿਆਦਾ ਹੋ ਗਈ ਤਾਂ ਕਰਕੇ ਹੋ ਸਕਦਾ
ਨਾਂ ਦੇ ਅਕਾਊਂਟ ਚ ਮਤਲਬ ਤਿੰਨ ਦਿਨਾਂ ਦੇ ਐੱਡ ਐੱਡ ਅਕਾਊਂਟ ਬਣੇ ਹੋਏ ਆ ਤੁਹਾਡੇ ਕਿ ਤੁਹਾਡੇ ਇਕੱਠੇ ਚ ਹੀ ਮੰਮੀ ਦਾ ਵੀ ਅੱਜ
ਮੇਰਾ ਤਾਂ ਅਲੱਗ ਅਕਾਊਂਟ ਹੈ ਮੰਮਾ ਦਾ ਅਲੱਗ ਜਦ ਮੇਰੇ ਪੈ ਮਤਲਬ ਮੇਰੀ ਜੋ ਰਜਿਸਟ੍ਰੇਸ਼ਨ ਆ ਮੰਮਾ ਹੋਰਾਂ ਨਾਲ ਕਰਵਾਈ ਸੀ ਜਦ ਮੇਰੇ ਆ ਗਏ ਇਹਨਾਂ ਦੇ ਵੀ ਨਾਲੇ ਆ ਗਏ ਹੁਣ
ਹਾਂ ਤੇ ਦਾਦੀ-ਦਾਦੀ ਦਾ ਵੀ ਅੱਡ ਅਕਾਊਂਟ ਆ
ਹਾਂਜੀ ਮਤਲਬ ਨੌ ਹਜ਼ਾਰ ਸਮਝ ਲਓ ਆ ਗਿਆ ਸਾਰਾ
ਹਾਂ ਇਹੋ ਕਿੰਨੀ ਵਧੀਆ ਗੱਲ ਆ ਨਾ
ਦੇਖਲੋ ਕਿਉਂਕਿ ਅਸੀਂ ਕਦੇ ਵੀ ਅਸੀਂ ਕਦੇ ਵੀ ਇਹ ਜੋ ਸਕੀਮਾਂ ਹੁੰਦੀਆਂ ਸਰਕਾਰ ਦੇ ਕਦੇ ਵੀ ਐਵੇਂ ਨਹੀਂ ਸਮਝਦੇ ਵੀ ਹਾਂ ਕਰਵਾ ਲਾਂਗੇ ਅਸੀਂ ਦੀ ਕਰਵਾਉਣੇ ਆ ਦੁੱਖ ਨਾਲ ਸਾਡੇ ਉਰੇ ਨਾ ਬਹੁਤ ਵਧੀਆ ਨੇ ਸਰਪੰਚ ਵੀ ਬਹੁਤ ਜ਼ਿਆਦਾ ਐਕਟਿਵਲੀ ਐਕਸ਼ਨ ਲੈਂਦੇ ਨੇ ਹਰੇ ਕੇ ਚੀਜ਼ ਤੇ
ਇਹ ਵਧੀਆ ਬਈ ਜੇ ਹਨਾ ਆਪਦੀ ਘਰ ਦੀਆਂ ਮਤਲਬ ਆਪਦੇ ਬੰਦਿਆਂ ਦੀ ਸੁਣੋ ਨਾ ਤੁਸੀਂ ਉਹ ਚੀਜ਼ਾਂ ਤਾਂ ਫੇਰ ਮੈਨੂੰ ਮੈਨ ਆਹ ਬਹੁਤ ਪਸੰਦ ਆ ਨਾਲ-ਨਾਲ ਕੰਮ ਚੱਲੇ
ਤ ਵਗੈਰਾ ਸਭ ਕੁਛ ਵਧੀਆ ਹੈਗਾ ਤਾਂ ਫਿਰ ਅਗਲੇ ਨੂੰ ਹੁੰਦਾ ਵੀ ਵੋਟ ਵੱਧ ਗਈ ਇੱਕ ਹੋਰ ਸਾਡੇ ਕਣੀ ਫੇਰ ਉਹ ਅਗਲਾ ਭੱਜ ਕੇ ਕੰਮ ਕਰਦਾ ਤੁਸੀਂ ਫਿਰ ਵੋਟ ਕਿਉ ਨੀ ਬਨਵਾਈ? ਏ ਤਾਂ ਬੋਅ ਵਡੀ ਗਲਤੀ ਐ। ਵੋਟ ਤਾਂ ਹਰੇਕ ਬੱਚੇ ਦੀ ਹੋਣੀ ਚਾਹੀਦੀ ਐ। ਵੋਟ ਤਾਂ ਬਣਵਾਓ, ਤਿੰਨ ਹਜ਼ਾਰ ਰੁਪੈ ਆ ਗੈ ਦੇਖਲੋ, ਸਾ ਸਾਨੂੰ ਸਾਰੇ ਨੂੰ ਈ ਆ ਗਿਆ। ਜਦ ਮੈਨੂੰ ਆ ਗੇ, ਤਾਂ ਇਹਨਾਂ ਨੂੰ ਵੀ ਆਏ ਹੋਣਗੇ, ਮੰਮੀ ਹੋਰਾਂ ਨੂੰ, ਹਾਂਜੀ।
ਸੲੀ ਗੱਲ ਆ।
ਹਾਂ, ਕਰਵਾਓ ਏਦਾ ਹੀਲਾ। ਕੋਈ ਦੇਖ ਲਿਓ, ਹੋਰ ਸੁਣਾਓ ਬਾਕੀ, ਵਧੀਆ? ਮੈ ਹੁਣ ਬਸ ਲੈਪਟੋਪ ਦੀ ਕਿਸ ਤ ਭਰਨੇ ਲੱਗੀ ਸੀਗੀ, ਤੇ
ਅਛਾ, ਨੀ ਏਤਾਂ ਬਈ ਬਾਲਾ ਸਹੀ ਓ ਗਿਆ, ਹਾਸਾ ਆਲੀ ਤਾਂ ਗੱਲ ਹੈਗੀ ਐ।
ਤੇ ਵੇਖਲੋ, ਹੂੰ। ਤੇ ਦੂਜੀ ਦੇਵੀ ਪੰਜ ਕ ਸੌ ਦ ਦੁੱਧ ਪੈਂਦੈ, ਕਦੇ-ਕਦੇ ਪੰਜ ਸੌ ਦਾ ਪੈਂਦੈ। ਕਦੀ ਚਾਰ ਸੌ, ਏਨੇ ਕ ਦਾ, ਕਦੇ ਏਨਾ ਕ ਤਾ ਦੁੱਧ ਪੈਂਦੈ, ਹੁੰ, ਓ ਨਾ ਫੈਟ ਵਗੈਰਾ ਹੁੰਦੈ ਕੁਛ, ਓਸ ਕ ਕਰਦੇ ਨੇ, ਓ ਪੁਆਇੰਟਾਂ 'ਚ ਆ ਜਾਦੈ, ਜਿੰਨੀ ਓ ਫੈਟ ਹੁੰਦੀ ਐ, ਓਨਾ ਈ ਫੇਰ ਓ ਹੋਰ ਦੁੱਧ ਪਾਂਦਾ ਓਨੇ ਦਾ ਈ, ਹਾਂਜੀ। ਤੇ ਬਾਕੀ, ਘਰੇ ਵੀ ਰੱਖਦੇ ਆ, ਕੁਸ਼ ਵਰਤ ਵੀ ਲੈਨੇ ਆ, ਫਿਰ ਓ ਹਿਸਾਬ ਨਾਲ ਐ।
ਓਕੇ-ਓਕੇ, ਪਰ ਮਤਲਬ ਹੁਨੇ ਤਾਂ ਮਲਬ, ਬਨਾਇਆ ਕੀ ਏ ਰੋਟੀ ਪਾਣੀ 'ਚ? ਕਿ ਬਨਾ ਚੁਕੇ ਓ। ਅਸੀ ਤਾਂ ਹੁਨੇ ਰਾਜਮਾਂ ਬਣਾਵਾਗੇ। ਓਦਾ ਤੜਕਾ-ਤੁੜਕਾ ਈ ਮੈ ਛਿਲੀ ਜਾਦੀ ਸੀ, ਤੇ ਤੁਹਾਡਾ ਫੋਨ ਆ ਗਿਆ।
ਅਛਾ, ਮਲਬ ਸਾਡੇ ਤਾਂ ਖਾਣਾ ਵਗੈਰਾ ਸਭ ਕੁਸ਼ ਰੇਡੀ ਐ, ਬਸ ਆਟਾ ਵਗੈਰਾ ਵੀ ਸਾਰਾ ਕੁਸ਼ ਰੇਡੀ ਐ। ਜਸਟ ਰੋ ਟੀਆਂ ਲਾਉਣੀਆਂ ਨੇ, ਓ ਤਾਜੇ ਫੁੱਲਕੇ ਅਸੀ ਓਦੀ ਲਾਵਾਂਗੇ, ਜਦੋ ਜੇ ਰੋਟੀ ਖਾਣੀ ਹੁਈ ਭੁੱਖ ਨੀ ਆ ਹਲੇ, ਜਦੋ ਭੁੱਖ ਹੋਏਗੀ ਤੇ ਨਾਲ ਦੀ ਨਾਲ ਬਸ ਤਾਜੇ ਫੁਲਕੇ ਖਾਵਾਂਗੇ ਦੋ ਯਾ ਤਿੰਨ ਬਸ। ਫੇਰ ਓਨੀ ਹੀ ਰੋਟੀ ਮੰਮਾ ਲੋਣਗੇ ਜਾਦਾ ਨੀਂ ਅਸੀ ਲੋਂਦੇ ਹੁੰਦੇ, ਆਟਾ ਖਰਾਬ ਹੋ ਯਾਂਦਾ ਫੇਰ ਓ
ਹਾਂ ਯਾਰ, ਸੱਚ ਲਾਈਟ ਵੀ ਕਲ ਗਈ ਵੀ ਸੀਗੀ ਨਾ। ਲਾਈਟ ਵੀ ਕਲ ਗਈ ਓਈ ਸੀਗੀ ਨਾ, ਤੇ ਉਸ ਹਿਸਾਬ ਨਾਲ ਨਾ ਅਸੀ, ਮਤਲਬ ਜਿਵੇ ਲੈਟ ਹੈ ਨੀ ਸੀਗੀ, ਤੇ ਸਵੇਰੇ ਨਾ ਮੰਮੀ ਨੇ ਜਿਵੇਂ ਮੈਨੂੰ ਆਟਾ ਗੁਨਕੇ ਨਾ, ਫਿਜ ਬਨਾ ਕੇ ਦੇਤੀ ਸੀ। ਤੇ, ਓਡੇ ਕਰਕੇ ਤਾਂ ਹੋਇਆ ਕੀ, ਵੀ ਮਤਲਬ ਆਟਾ ਜੇਆ ਨਾ, ਖ਼ਰਾਬ ਜੇਆ ਹੋ ਗਿਆ ਸਾਰਾ ਈ।
ਅੱਛਾ।
ਤੇ ਮੰਮੀ ਨੇ ਤਾਂ ਮੈਨੂੰ ਈ ਬਣਾ ਕੇ ਦੇਤੀ, ਤੇ ਮੈਂ ਇੱਕ ਤਾਂ ਖਾ ਲੀ ਮੈਨੂੰ ਪਤਾ ਨੀ ਲੱਗਿਆ ਸਬਜ਼ੀ ਵਿੱਚ ਵਿਚ। ਤੇ ਮੰਮੀ ਬੋਲ ਹੀ ਰੲੇ ਸੀ, ਆਟਾ ਨ ਢਿੱਲਾ ਜੇਆ ਬੋਤ ਹੋਇਆ ਪਿਐ, ਤੇ ਪਤਾ ਨੀ ਖਾ ਕੇ ਵੇਖ ਲ ਲੱਗੂ ਕਿਵੇ, ਪਰ ਮੈ ਕਿਐ ਨਈ ਐ, ਸੲੀ ਹੋਣੈ-ਸਹੀ ਹੋਣੈ, ਕਿਉਕਿ ਰਾਤ ਦਾ ਫਰਿ ਜ ਨੀ ਚੱਲ ਰਿਹਾ, ਬੰਦ ਐ ਲੈਟ-ਲੂਟ ਸਾਰੀ, ਸਵੇਰੇ ਆਈ ਐ, ਜਦੋ ਉੱਠਣ ਦਾ ਬੰਦੇ ਆ ਟੈਮ ਹੋਵ, ਓਦਾ ਕੀ ਫਾਇਦਾ, ਤੇ ਸਬਜ਼ੀ ਤੇ ਚਲੋ ਚੱਲ ਗੀ, ਪਰ ਸਬਜ਼ੀ ਵੀ ਰਾਤ ਦੀ ਬਣੀ ਹੋਈ ਸੀ, ਸਵੇਰੇ ਅਸੀ ਕੁਸ਼ ਬਣਾਈ ਨੀ ਗੀ। ਤੇ, ਫੇਰ ਸਵੇਰੇ ਜਦੋ ਰੋਟੀ ਖਾਈ, ਇਕ ਤਾਂ ਮੈ ਖਾਲੀ ਚਾ- ਚਾ 'ਚ ਪਤਾ ਨੀ ਲੱਗੇ, ਮੈ ਓਈ ਕੈਅ ਰੀ ਭਰ ਕੇ, ਦੂਜੀ ਜਦੋ ਮੈ ਖਾਣ ਲੱਗੀ ਤੇ ਓਦੋ ਮੈਨੂੰ ਲੱਗਿਐ ਵੀ ਕੁਸ਼ ਖਰਾਬੀ ਜੀ ਹੈ ਤਾਂ ਹੈ। ਫੇਰ ਛਡੀ ਐ ਮੈ ਕਿਥ ਜਾ ਕੇ ਤ ਏਨਾ ਮਾੜਾ ਹਾਲ ਐ ਲਾਈਟ ਕਰਕੇ, ਹੁਣ ਆਈਏ ਜਸਟ, ਅੱਧਾ ਘੰਟਾ ਪੈਲਾਂ।
ਫੇਰ ਤੁਸੀ ਇ ਕਮ ਕਰੋ, ਤੁਸੀਂ ਕੰਪਲੇਨ ਕਰੋ, ਕਿਉਕਿ ਫਿਰ ਐਂ ਤਾਂ ਨੀਂ ਸੈਟ ਬੈਠਣਾ ਹੈਗਾ। ਤੁਹੀਂ ਸਾਰੇ ਮਿਲ ਕੇ ਕੰਪਲੇਨ ਕਰੋ, ਹੁਣ ਵੋਟਾਂ ਦਾ ਟਾਈਮ ਐ। ਮੈਂ ਤੁ ਮੇਰੀ ਗੱਲ ਸੁਣੋ, ਵੋਟਾ ਦਾ ਟਾਈਮ ਐ। ਠੀਕ ਐ, ਹੁਣ ਹੋਜੂ ਜੋ ਹੋਣੈ, ਜੇ ਕੋਈ ਵੀ ਐਵਦੀ ਗਰਿਡ ਦੇ ਵਿੱਚ ਪ੍ਰੋਬਲਮ ਐ ਪੀ ਐਸ ਪੀ ਸੀ ਐਲ ਐ, ਅ ਜੋ ਓਨਾਂ ਦੀ ਵੈਬਸਾਈਟ ਐ ਨਾ ਓਫੀਸ਼ਅਲ, ਮੈਂ ਮਤਲਬ ਇੱਕ ਵਾਰ ਨਾ ਬਿਲ ਭਰਿਆ ਸੀਗਾ ਓਥੇ ਨਾ ਕੰਪਲੇਂਟ ਦਾ ਇੱਕ ਬੋਕਸ ਆ, ਤੁਸੀਂ ਕੰਪਲੇਂਟ ਪਾਓ ਪੀ ਐਸ ਪੀ ਸੀ ਐਲ ਦੇ ਜਿਹੜੇ ਮੁਲਾਜ਼ਮ ਨੇ ਓ ਘਰੇ ਆ ਜਾਨਗੇ ਸਾਰੇ ਮੋਹਲਾ ਜੋ ਵੀ ਹੈ ਕੱਠਾ ਹੋਕੇ ਬੋਲੋ, ਜੇ ਕੋਈ ਨਹੀਂ ਥੋਡੀ ਗਾੱਲ ਸੁਨ ਰੇਆ ਤਾਂ ਓਨਾਂ ਨੂੰ ਕਹੋ ਪੀ ਐਸ ਪੀ ਸੀ ਆਲੇ, ਇੱਕ ਰਿਕੋਡ ਰਾੱਖ ਲੋ। ਵੀ ਹਾਂ ਲੈਟ ਬਾਗੀ ਹੁਨ ਵੀਡੀਓ ਬਨਾਲੋ ਵੀ ਹੁਨ ਲੈਟ ਗਈ ਹੁਨ ਆਈ। ਹੁਨ ਲੈਟ ਗਈ ਕੁਛ ਕਾਫੀ ਦਿਨਾਂ ਦਾ, ਓ ਇੱਕ ਪਰੂਫ ਹੋ ਜਾਂਦਾ, ਵੀ ਸਾ ਪੂਰੇ ਮਹੱਲੇ ਦੀ ਵੀਡੀਓ, ਵੀ ਆ ਦੇਖੋ ਕਿਤੇ ਬਲੈਟ ਨੀ। ਥੋਨੂੰ ਬੋਲਨਾ ਪਊ ਆਪਾਂ ਆਜ਼ਾਦ ਨਾਗਰਿਕ ਆ ਨਾ ਐਵੇਂ ਨੀ
ਨਈ-ਨਈ ਓ ਤਾ ਹੈ ਪੈਣੇ ਮੇਰੀ ਵੀ ਸੁਣੋ ਮੈਂ ਕੇਆ ਕੁੱਛ ਲੁਚੇ ਲੋਕ ਲੋਕਾਂ ਦੀ ਵੀ ਗ਼ਲਤੀ ਏ ਨਾ ਬਈ ਏਨਾ-ਏਨਾ ਕਰਕੇ ਨਾ ਸਾਰੇਆਂ ਨੇ ਮਤਲਬ, ਮਤਲਬ ਪਿੱਛੇ ਜੇੜਾ ਟਰਾਂਸਫੋਮ ਵਗੈਰਾ ਫੜ ਮਤਲਬ ਫਟ ਜਾਂਦੇ ਨੇ ਆਪਨੇ ਆਪ ਕਯੋਂਕਿ ਲੋੜ ਈ ਏਨਾ ਹੋ ਜਾਂਦਾ। ਅਸੀ ਮਤਲਬ ਮੈਂ ਤੋਆਨੂੰ ਦੱਸੇਆ ਵੀ ਸੀ। ਪੈਂਲਾਂ ਕਿ ਮੈਂ ਤਾਂ ਅੱਚੀ ਦੇਖਿਆ ਕਿਵੇਂ ਓਨਾਂ ਚੋ ਚਿੰਗਾਰੀਆਂ ਨਿਕਲੀ ਯਾਂਦੀ ਸੀ, ਕੰਟ ਨਿਕਲੀ ਯਾਂਦਾ ਸੀ। ਤੇ ਮਤਲਬ ਮੀਟਰਾਂ ਚ ਏਡੇ ਲਾਲੋ ਲਾਲ ਮੀਟਰ ਈ ਫਾੱਟ ਜਾਂਦੇ ਇੱਥੇ ਤਾਂ ਲੋਕਾਂ ਨੇ ਇੰਨਾ ਲੋੜ ਲ ਦਿੱਤਾ ਹੋਏਆ।
ਨਈ ਫੇਰ ਓਨਾਂ ਨੂੰ ਵੀ ਭੁਗਤਨਾ ਪੈਂਦਾ ਹੋਣਾ ਓ ਆਪਣੇ ਘਰੇ ਰਾ ਰੱਖ ਲੈਂਦੇ ਨੇ ਜਨਰੇਟਰ ਵਗੈਰਾ ਯਾਂ, ਫੇਰ ਜੋ ਵੀ ਹੁੰਦਾ ਹਨਾ ਜਨਰੇਟਰ ਰਾੱਖ ਰੱਖ ਲੈਂਦੇ ਨੇ ਦੂਜਾ ਵੀ ਹੁੰਦਾ ਇੱਕ ਜਨਰੇਟਰ ਹੁੰਦਾ, ਇੱਕ ਜਨਰੇਟਰ ਵਗੈਰਾ ਹੁੰਦਾ। ਤੇ, ਫੇਰ ਓ ਰਾੱਖ ਲੈਂਦੇ ਨੇ ਹਰੇਕ ਬੰਦਾ ਅਫੋਡ ਨੀ ਕਰ ਸਕਦਾ ਨਾ ਕਈ-ਕਈ ਲੋਕ ਇੱਕ ਏਸੀ ਹੀ ਲਾਓਦੇ ਨੇ, ਕਈ-ਕਈ ਚਾਰ ਲਾ ਚਾਰ ਏਸੀ ਲਾ ਰੱਖੇ ਨੇ ਜ ਕਈਆਂ ਨੇ, ਓ ਫੇਰ ਤੁਸੀ ਕੈ ਸਕਦੇ ਓ ਵੀ ਤੁਸੀ ਬਈ ਏ ਸਿਸਟਮ ਨਾ ਕਰੋ। ਕਯੋਂਕਿ ਫਿਰ ਪਤਾ ਕੀ ਐ ਏ ਤਾਂ ਹੂੰ, ਘਾੱਰ ਹਰੇਕ ਘਾੱਰ ਦੇ ਵਿੱਚ ਚ ਐਨਾ ਇੰਨੀ ਕ ਯੂਨਿਟ ਵਗੈਰਾ ਤੁਸੀ ਓ ਕਰੋ। ਓ ਤਾ ਵੈਸੇ ਵੀ ਆਪਾ ਨੂੰ ਤਿੰਨ ਸੌ ਯੂਨਿਟ ਤਾ ਮਾਫ਼ ਐ, ਓਤੋ ਉਤੇ ਜੇ ਆਪਾਂ ਕਰਾਂਗੇ
ਵੀ ਨਾ ਜਿਵੇਂ ਮੈਂ ਤੋਨੂੰ ਦੱਸੇਆ ਵੀ ਸੀਗਾ ਕਿ ਇੱਕ ਘਾੱਰ ਚ ਚਾਰ-ਚਾਰ, ਤਿੰਨ-ਤਿੰਨ ਏਸੀ ਚੱਲਨਗੇ ਤਾ ਬੰਦਾ ਕਿ ਹੋ ਜਾਊ ਮੋਟਰਾਂ ਤੇ ਮੋਟਰਾਂ ਪਾਨੀ ਦੀ ਚੱਲੀ ਜਾਨ ਓਥੇ ਪ੍ਰੈਸਾਂ, ਫਰੇਜ ਦਾ ਲੋੜ, ਕਿੰਨਾ ਕੋਛ ਆ ਏਰ ਕੰਡੀਸ਼ਨਰ ਚਲਦਾ ਓਤੋਂ ਏ ਕਲੋਰੋਫਲੋਰ ਕਾਰਬਨ ਨੇ ਨਿਕਲੀ ਜਾਰੀ ਏ ਨਿਕਲੀ ਜਾਰੀ ਏ ਗੈਸ ਤੇ ਫੇਰ ਓ ਬਿਜਲੀ ਵੀ ਕੀ ਕਰੇ ਬਈ ਓ ਬਿਜਲੀ ਬਾੰਦ ਕਰਨ ਆਲੇ ਵੀ ਕੀ ਕਰਨ ਜੇ ਸਾਰਾ ਕੁੱਛ ਸੜ ਜੂਗਾ ਓਨਾਂ ਨੇ ਤਾ ਰੋਕ-ਰੋਕ ਕੇ ਬਿਜਲੀ ਠੀਕ ਕਰਨੀ ਆ।
ਹੂੰ, ਸੂਰਜ ਦੀਆਂ ਕਿੰਨੀਆਂ ਹਾਮਫੁੱਲ ਕਿਰਨਾ ਨੇ ਉ ਜ਼ੋਨ ਲੇਅਰ ਹੁੰਦੀ ਏ ਜੇੜੀ ਆਪਣੀ, ਓ ਆਪਾ ਨੂੰ ਬਚੋਂਦੀ ਐ ਓ ਵੀ ਕਿੰਨੀ ਡਿਪਲੀਟ ਹੋਰੀ ਐ। ਖਤਮ ਹੋਈ ਜਾਂਦੀ ਐ, ਏਦੇ ਕਰਕੇ ਹੀ ਹੋਰੀ ਐ। ਇਸੀ ਕਾਰਕੇ, ਨਈ ਏਦੇ ਤੇ ਤਾ ਫੇਰ ਕਰਨਾ ਚਾਈਦਾ ਕੋਈ ਐਕਸ਼ਨ ਨਈ-ਨਈ ਏਦੇ ਤੇ ਕੋਈ ਐਕਸ਼ਨ ਲੈਣਾ ਚਾਈਦਾ ਏਨਾ ਦਾ ਸਿਸਟਮ ਖਰਾਬ ਐ ਫਿਰ, ਬਿਜਲੀ ਦੀ ਤਾ ਕਰਨਾ ਚਾਈਦਾ ਏਨਾ ਨੂੰ ਕੋਈ ਕੰਟਰੋਲ ਕਯੋਂਕਿ ਇਲੇਕਟ੍ਰੀਸੀਟੀ ਬਿਨਾ ਨਈ ਸਾਰਦਾ।
ਤਾ ਕਰਨਗੇ, ਕੋਛ ਤਾ ਹੋਊਗਾ।
ਬਿਜਲੀ ਬਿਨਾ ਦਾ ਇੱਕ ਮਿੰਟ ਨੀ ਸਾਰਦਾ, ਸਾਡੇ ਉਰੇ ਲੈਟ ਜਦੋ ਬਾਗ ਜਾਂਦੀ ਸੀ ਨਾ ਪਰਾਣੇ ਘਰੇ ਓਦੋ ਕਾੱਟ ਬੋਤ ਲੰਬੇ-ਲੰਬੇ ਲਾੱਗਦੇ ਸੀਗੇ, ਇਦੋ ਮਤਲਬ ਨਾ ਪੂਰੇ ਅੱਧੇ ਦੇਨ ਦੇ। ਬਾਰਾਂ ਘੰਟੇ ਦਾ ਕਾੱਟ ਲਾੱਗਦਾ ਸੀਗਾ।
ਚਲੋ ਆ।
ਇੱਕ ਹਾ ਹਾੜੀ ਦੇ ਟਾਈਮ ਤੇ ਉਰੇ ਇੰਨੇ ਕਾੱਟ ਲੱਗਣੇ ਨਾ ਸਾਡੇ ਘਰ ਵੀ ਇੰਨੇ ਕਾੱਟ ਲਾਏ ਨੇ ਏਨਾ ਨੇ। ਮੈਨੂੰ ਪਤਾ ਕਿੰਨਾ ਮੈਂ ਨਾ ਗੁਆਂਢੀਆਂ ਦੇ ਘਰੇ ਗਈ ਆਂ, ਦੇਖਲੋ
ਅੱਛਾ। ਰੋਟੀ ਪਾਣੀ ਬਨ ਜਾਂਦਾ ਸੀਗੇ ਬਾਰ, ਓ
ਬਨਾ ਲੈਂਦੀ ਸੀ ਵੇਲੇ ਕੁ ਵੇਲੇ ਰੋਟੀ ਪਾਣੀ ਦਾ ਚੱਕਰ ਨੀ ਸੀਗਾ ਓਦੋਂ ਮਤਲਬ ਕਾੰਮ ਕਰਦੀ ਸੀ ਨਾ ਲੈਪਟੋਪ ਤੇ ਓ ਹੁੰਦਾ ਈ ਨੀ ਸੀ ਓਦੇ ਤੇ। ਲੈਟ ਚਲੀ ਜਾਂਦੀ ਸੀ ਲੈਪਟੋਪ ਬਾੰਦ ਹੋ ਪੈਂਦਾ ਸੀ। ਹਾਂ ਮਤਲਬ ਲੈਪਟੋਪ ਜੋ ਹੁੰਦਾ ਸੀ ਓਦੇ ਤੇ ਕਾੰਮ ਕਰਦੀ ਸੀ ਮੈਂ ਪੈਲਾਂ।
ਹਾਂ ਹਾਂ ਹਾਂ ਹਾਂ, ਨਹੀਂ ਨਾ ਵੈਸੇ ਹੀ ਕਦੀ ਵੀ ਜਦੋਂ ਲੈਡ ਲੋੋਡ ਚੱਲ ਜਾਂਦੀ ਸੀ ਲੈਪਟੋਪ ਤੇ, ਵਾਈਫਾਈ ਤੇ ਨੈਟ ਨੂੱਟ ਕਿਵੇਂ ਲੈਂਦੇ ਸੀ।
ਵਾਈਫਾਈ ਸਾਡੇ ਲੱਗਿਆ ਹੋਇਆ ਸੀ ਹੁਣ ਅਸੀਂ ਬੰਦ ਕਰਤਾ ਉਹਦਾ ਬਹੁਤ ਜ਼ਿਆਦਾ ਬਿੱਲ ਆਉਂਦਾ ਸੀ। ਇੱਕ ਤਾਂ ਮੈਂ ਵਾਈਫਾਈ ਦਾ ਰਿਚਾਰਜ ਕਰਦੀ, ਇੱਕ ਮੈਂ ਡੈਡੀ ਵਾਲੇ ਫੋਨ ਦਾ ਰਿਚਾਰਜ ਕਰਦੀ। ਜੀਓ ਦਾ ਜੋ ਏਅਰ ਫਾਈਬਰ ਹੈ ਉਹਦੇ ਤਾਂ ਸੱਤ ਸੌ ਰੁਪਈਆ ਮਹੀਨਾ! ਇੱਕ ਮਹੀਨੇ ਦਾ ਲੱਗਦਾ ਸੀ ਮੇਰਾ, ਜੋ ਬਹੁਤ ਗ਼ਲਤ ਹੈ। ਮੈਂ ਤਾਂ ਫਿਰ ਉਹਨਾਂ ਨੂੰ ਕਹਿਤਾ ਕੰਪਲੇਂਨ ਪਾਤੀ, ਕਿ ਲੈ ਜਾਓ ਪੱਟ ਕੇ ਬਈ। ਸਾਨੂੰ ਕਹਿ ਤਾ, ਨਾ ਨਾ ਕਹਿਤਾ ਮੈਂ ਸਿੱਧਾ ਕਹਿਤਾ। ਹਮ।
ਤੇ ਲੈ ਮੈਂ ਵੱਟ ਕੇ ਪਹਿਲੀ ਵਾਰੀ 'ਚ।
ਪਤਾ ਕੀ ਹੈ ਮਤਲਬ ਨਾ ਜੇ ਆਪਾਂ ਉਹਨਾਂ ਨੂੰ ਕੰਪੇਅਰ ਕਰੀਏ ਨੈਟ ਪਲਸਿਆਂ ਨਾਲੋਂ ਜ਼ਿਆਦਾ ਸਹੀ ਰਹਿੰਦਾ ਹੈ। ਹਮ।
ਅੱਛਾ, ਤੇ ਉਵੇਂ ਨਹੀਂ ਆ
ਨੈਟਪਲਸ ਵਾਲਾ ਮੈਂ ਸੁਣਿਆ, ਸਾਡੀ ਰਿਸ਼ਤੇਦਾਰੀ 'ਚ ਸਭ ਹੀ ਵਰਤਦੇ ਨੇ।
ਤਾਬਦ ਜੀ ਹੈਨੀ ਆ ਵੀ ਲੋੜ ਕੀ ਆ, ਓਨਾ ਹੀ ਕਰ ਕਰਾਕੇ ਬਣ ਜਾਣਾ।
ਰਿਚਾਰਜ ਨਾ ਕਰਿਓ, ਰਿਚਾਰਜ ਨਾ ਕਰਿਓ ਫੋਨਾ 'ਚ ਬਿਲਕੁਲ ਵੀ ਜੇ ਤੁਸੀਂ ਵਾਈਫਾਈ ਲਵਾਓਗੇ
ਉਹ ਤਾਂ ਹੀ ਨਾ, ਫਿਰ ਯਾਰ ਇਨਕਮਿੰਗ ਵਗੈਰਾ ਬੰਦ ਹੋ ਜਾਵੇ ਬਦਾ ਨੈਟ ਤੇ ਭਰੋਸੀ ਬੈਠਾ ਰਹੇ ਚਲੋ ਕਾਲ ਹੋਣੀ ਹੈ। ਉਹਨੇ ਕਿਤੇ ਮੇਰੇ ਵਰਗੀ ਕਿਤੇ ਰੱਖਦੀ ਸੀ ਜ਼ਿਆਦਾਤਰ ਬੰਦ ਆ।
ਕਿੰਨੇੇ ਤੁਹਾਡੇ ਪਾਪਾ ਦਾ ਫੋਨ ਹੋ ਗਿਆ, ਤੁਹਾਡਾ ਫੋਨ ਹੋ ਗਿਆ, ਤੁਹਾਡੀ ਸਿਸਟਰ ਦਾ ਫੋਨ ਹੋ ਗਿਆ। ਬ੍ਰਦਰ ਦਾ ਫੋਨ ਹੋ ਗਿਆ, ਤਾਂ ਫਿਰ।
ਨਹੀਂ ਇੰਨੇ ਤਾਂ ਹੈ ਨੀ ਗਏ, ਫੋਨ ਫੋਨ ਤਾਂ ਇੰਨੇ ਹੈ ਨੀਗੇ ਪਰ ਫੇਿਰ ਵੀ ਚਲੋ। ਪਰ ਇਹ ਨਾ ਵੀ ਆਉਣ ਵਾਲੇ ਟਾਈਮ 'ਚ ਲੋੜ ਵਗੈਰਾ ਪੈਂਦੀ ਹੈ ਪਰ ਠੀਕ ਆ ਉਹ ਰਿਚਾਰਜ ਸੀ ਵਾਈ
ਅੱਛਾ, ਠੀਕ ਹੈ ਦੇਖ ਲਿਓ ਚਲੋ।
ਹਾਂ ਬਾਕੀ ਕੋਈ ਨੀ ਸੁਝਾਅ ਵਗੈਰਾ ਲੈ ਲਾਂਗੇ ਨਾ ਤਾਂ ਕੋਈ
ਠੀਕ ਹੈ ਚਲੋ, ਸਤਿ ਸ਼੍ਰੀ ਅਕਾਲ ਹੋਰ
ਹਾਂ ਹਾਂ ਠੀਕ ਆ ਬਾਈ, ਸਤਿ ਸ਼੍ਰੀ ਅਕਾਲ।